ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਠੀਕ ਹੋ
ਹਾਂਜੀ ਹੋਣ। ਹਾਂ ਅੱਜ ਅਸੀਂ ਬਣਾਏ ਨੇ ਇਡਲੀ ਸਾਂਬਰ
ਇਡਲੀ ਸਾਂਭਰ ਤਾਂ ਮੇਰੀ ਬਹੁਤ ਫੇਵਰੇਟ ਹੈਗੀ ਹੈ।
ਅੱਛਾ ਜੀ।
ਹਾਂ ਮੇਰੇ ਵਾਸਤੇ ਵੀ ਬਣਾ ਕੇ ਰੱਖ ਦੋ।
ਹਾਂ ਆਓ, ਤਿਆਰ ਏ।
ਕਿਵੇਂ ਬਨਾ, ਕਿਵੇਂ ਬਨਾਂਦੇ ਨੇ ਇਡਲੀ ਸਾਂਭਰ?
ਅੱਛਾ, ਤੁਸੀਂ ਬਨਾਨੀ ਏ ਕੇ?
ਆਹ ਰੈਸਪੀ ਦੱਸੋ ਮੈਨੂੰ ਮੈਂ ਬਨਾਵਾਂਗਾ ਘਰ ਬਨਾ ਕੇ
ਅੱਛਾ ਬਨਾ ਲੈਂਦੇ ਓ ਤੁਸੀਂ ਕੁਛ ਨਾ ਕੁਛ।
ਮੈਂ ਕੁਛ ਨਾ ਕੁਛ ਬਨਾ ਹੀ ਲੈਂਨਾ, ਜੇ ਮੈਂ ਇੱਕ ਵਾਰੀ ਵੇਖ ਲਯਾ ਨਾ ਫੇਰ ਮੈਂ ਬਣਾ ਕੇ ਛੱਡ ਦੇਨਾਂ ਹਾਂ।
ਚਲੋ ਕੋਈ ਨੀ ਤੁਹਾਨੂੰ ਸਾਂਬਰ ਦੀ ਪਹਲੇ ਦੱਸਨੀ ਆ, ਸਾਂਬਰ ਕਿਵੇਂ ਬਨਦਾ ਐ ਠੀਕ ਏ। ਅਹ ਪਹਿਲੇ ਮਾਰਕੀਟ ਜਾਓ, ਮਾਰਕੀਟ ਤੋਂ ਪਹਿਲੇ ਥੋੜਾ ਤੁਸੀਂ ਲੈ ਲੋ ਪੇਠਾ।
ਪੇਠਾ।
ਹਾਂ ਪੇਠਾ ਲਵੋ
ਪੇਠਾ ਇੱਕ ਤੇ, ਇੱਕ ਤੇ ਖਾਨ ਆਲਾ ਹੋਂਦਾ ਮਿੱਠਾ।
ਹਾਂ ਨਹੀਂ ਨਹੀਂ ਦੂਸਰਾ, ਦੂਸਰਾ ਪੇਠਾ, ਹਾਂਜੀ ਅੱਧਾ ਕਿੱਲੋ ਪੇਠਾ ਲੈ ਲਓ, ਅੱਧਾ ਕਿਲੋ ਘੀਆ ਲੈ ਲਓ।
ਅੱਛਾ, ਅੱਧਾ ਕਿਲੋ ਪੇਠਾ ਤੇ ਅੱਧਾ ਕਿਲੋ ਘਿਆ ਠੀਕ ਏ।
ਲੈ ਲੋ ਫੇਰ ਤੁਸੀਂ ਨਾ ਇਹਨੂੰ ਕਟਿੰਗ ਕਰਕੇ ਨਾ, ਘਰ ਲੈ ਕੇ ਕਟਿੰਗ ਕਰਕੇ ਇਹਨੂੰ ਧੋ ਕੇ ਚੰਗੀ ਤਰ੍ਹਾਂ ਇਹਨੂੰ ਕੁੱਕਰ ਚ ਪਾ ਦੋ। ਠੀਕ ਐ ਫੇਰ ਹਾਂ ਪਾਨੀ ਵੀ ਪਾਨਾ ਹੈਗਾ ਵੇ ਫੇਰ ਦੋ ਆਲੂ ਚ ਛਿਲ ਕੇ ਨਾ ਆਲੂ ਕਟਿੰਗ ਕਰਕੇ ਉਹ ਵੀ ਪਾ ਦੋ ਠੀਕ ਐ ਤੇ ਹਾਂ ਉਹਦੇ ਚ ਦੋ ਤਿੰਨ ਹਰੀ ਮਰਚਾਂ ਪਾ ਦੋ।
ਨੂਨ ਵਗੈਰਾ ਮਰਚ
ਹਾਂ, ਹਾਂ, ਹਾਂ ਨਮਕ ਪਏਗਾ। ਤੇ ਨਾ ਉਹ ਹਰ ਹਰ ਦੀ ਦਾਲ ਮਿਲਦੀ ਬਾਜ਼ਾਰੋਂ ਦੀ। ਹਰ ਹਰ ਦੀ ਦਾਲ ਉਹ ਲੈ ਆਓ, ਹਾਂ ਉਹ ਚ ਹਾਂ। ਓਹ ਮੈਂ ਤੁਹਾਨੂੰ ਦੱਸਨੀ ਆਂ ਨਾ, ਛੋਲੇਆਂ ਦੀ ਦਾਲ, ਜਿਵੇਂ ਛੋਲੇਆਂ ਦੀ ਦਾਲ ਹੁੰਦੀ ਨਾ ਪੀਲੀ-ਪੀਲੀ ਗੋਲ-ਗੋਲ ਤੇ ਉਹਦੇ 'ਚ ਇੱਕ ਛੋਟ ਛੋਟੇ ਟਾਈਪ ਦੀ ਹੁੰਦੀ ਬਿਲਕੁਲ, ਛੋਲੇਆਂ ਦੀ ਦਾਲ ਵੱਡੀ ਹੁੰ ਇਹ ਹਰ ਹਰ ਦੀ ਦਾਲ ਬਿਲਕੁਲ ਛੋਟੀ ਜੀ ਹੁੰਦੀ ਐ।
ਏਕ ਹਰੇ ਰੰਗ ਦੀ, ਏਕ ਹਰੇ ਰੰਗ ਦੀ ਹੁੰਦੀ ਐ, ਉਹ ਕੇੜੀ ਹੁੰਦੀ ਐ? ਅੱਛਾ ਮੁੂੰਗ ਸਾਬਤ ਹੁੰਦੀ ਐ।
ਹਾਂ ਓਹ ਨੀ। ਹਰ ਹਰ ਦੀ ਦਾਲ, ਤੁਸੀਂ ਕਹਿਨਾਂ ਦੁਕਾਨ ਤੋਂ। ਠੀਕ ਐ ਤੇ ਤੁਸੀਂ ਡੇਢ ਸੌ ਗ੍ਰਾਮ ਹ ਹਰ-ਹਰ ਦੀ ਦਾਲ ਲੈ ਕੇ ਨਾ ਤੇ ਉਹਨੂੰ ਉਹਦੇ ਵਿੱਚ ਪਾ ਦੇਨੀ ਐ ਕੁੱਕਰ ਦੇ ਵਿੱਚ ਈ ਠੀਕ ਐ। ਅਹ ਪੇਠਾ ਪਾ ਲਿਆ ਸੀ, ਘੀਆ ਪਾ ਲਿਆ ਸੀ, ਆਲੂ ਪਾ ਲਿਆ ਅਸੀਂ ਦੋ ਦਿਨ ਹਰੀ ਮਰਚਾਂ ਪਾ ਲਿਆਂ ਤੇ ਅੱਧਾ-ਅੱਧਾ, ਅੱਧਾ-ਅੱਧਾ ਕਿਲੋ।
ਅੱਧਾ ਕਿੱਲੋ ਘੀਆ, ਅੱਧਾ ਕਿੱਲੋ ਪੇਠਾ ਤੇ ਆਲੂ
ਹਾਂ ਡੇਢ ਸੌ ਗ੍ਰਾਮ ਅ ਹਰ-ਹਰ ਦੀ ਦਾਲ।
ਡੇਢ ਸੌ ਗ੍ਰਾਮ ਹਰ ਹਰ ਦੀ ਦਾਲ, ਠੀਕ ਐ ਆਲੂ ਕਿੰਨੇ ਪਾਣੇ ਨ? ਆਲੂ ਦੋ
ਹਾਂ ਤੇ ਇਹਨਾਂ ਨੇ ਕਟਿੰਗ ਕਰਕੇ ਨਾ ਤੇ ਫਿਰ ਓਨੁ ਸੀਟੀਆਂ ਦਵਾ ਲੋ ਤਿੰਨ ਚਾਰ। ਠੀਕ ਐ ਹਾਂ ਤਿੰਨ ਇਹਨੂੰ ਸਿਟੀਆਂ ਦਵਾ ਕੇ ਫੇਰ ਕੀ ਕਰਨਾ? ਕੁੱਕਰ ਖੋਲ ਕੇ ਨਾ ਤੇ ਇਹਨੂੰ ਮੈਸ਼ ਕਰ ਦੇਂਨਾ ਐ, ਤੁਹਾਡੇ ਕੋਲ ਗ੍ਰੈਂਡਰ ਹੋਏਗਾ?
ਠੀਕ ਐ, ਉਹ ਤੇ ਹੋਰ ਜਾਦਾ ਮੈਸ਼ ਕਰ ਦਾਂਗੇ।
ਹਨਾ ਉਹ ਭਾਵੇਂ ਤੁਸੀਂ ਕੜਸ਼ੀ ਨਾ ਕਰ ਲੋ, ਭਾਵੇਂ ਤੁਸੀਂ ਗ੍ਰੈਂਡਰ ਨਾ ਕਰ ਲਓ, ਠੀਕ ਹੈ ਉਹਨੂੰ ਅਸੀਂ ਮੈਸ਼ ਕਰ ਲਿਆ ਹੁਨ ਇੱਕ ਸਾਈਡ ਤੇ ਕਰ ਦੋ, ਠੀਕ ਐ ਫੇਰ ਅਸੀਂ ਲਗਾਵਾਂਗੇ ਤੜਕਾ। ਫੇਰ ਅਸੀਂ ਫਰਾਈ ਪੈਨ ਥੋੜਾ ਤੇਲ ਲਾਂਗੇ, ਉਹਨੂੰ ਥੋੜਾ ਸਾੜਾਂਗੇ ਤੇਲ ਨੂੰ। ਤੇਲ ਤੋਂ ਸਾੜ ਤੇਲ ਹਾਂ, ਸਰਸੋਂ ਦਾ ਅਸੀਂ ਸਰਸੋਂ ਵਰਤਦੇ ਆ। ਨਾ ਤੁਹਾਨੂੰ ਪਤਾ ਜੇ ਤੁਹਾਨੂੰ ਸਾਨੂੰ ਤੇ ਪਸੰਦ ਨੀ ਐ ਰੀਫੈਂਡ ਤੇ ਅਸੀਂ ਸਰਸੋਂ ਈ ਵਰਤ ਦੇ ਆ। ਹਾਂ, ਸਰਸੋ ਦਾ ਤੇਲ ਸਾੜ ਕੇ ਉਹਦੇ ਚ ਪਾਓ ਰਾਈ ਸਾਂਬਰ ਨੂੰ ਤੜਕਾ ਲੱਗਦਾ ਰਾਈ ਦਾ, ਪਹਿਲੇ ਤੁਸੀਂ ਪਾਓ ਰਾਈ ਫਿਰ ਪਾਓ ਇੱਕ ਪਿਆਜ ਫਿਰ ਪਾਓ ਇੱਕ ਦੋ ਟਮਾਟਰ ਹਾਂ, ਕਟਿੰਗ ਕਰਕੇ ਪਾਵੇ ਲੰਬੇ ਪਾਓ ਤੁਸੀਂ ਪਾਵੇ ਬਰੀਕ ਪਾਓ। ਹਾਂ, ਜਿਵੇਂ ਮਰਜੀ ਕਰ ਲੋ ਤੇ ਫੇਰ ਕੱਟੋ ਦੋ ਟਮਾਟਰ ਕੱਦੂ ਕਸ ਕਰਲੋ ਠੀਕ ਐ ਹਾਂ ਤੇ ਹਾਂ, ਉਹਦੇ ਚ ਨੂਣ, ਮਿਰਚ, ਗਰਮ ਮਸਾਲਾ ਸਵਾਦ ਅਨੁਸਾਰ ਪਾ ਕੇ ਨਾ ਤੇ ਇੱਕ ਬਾਜ਼ਾਰੋ ਮਿਲਦੀ ਮਾਰ ਕੀਟ ਤੇ ਜਾਓਗੇ ਨਾ ਤੁਸੀ ਓ ਲੈਣ ਵਾਸਤੇ ਹਰਹਰ ਦੀ ਦਾਲ ਹਰਹਰ ਦੀ ਦਾਲ ਦੇ ਨਾਲ ਨਾ ਤੁਸੀ ਓ ਲੈਣ ਇੱਕ ਅ ਸਾਂਬਰ ਮਸਾਲਾ ਹਾਂ, ਸਾਂਬਰ ਮਸਾਲਾ ਡੱਬੀ ਮਿਲਦੀ ਦਸ ਰੁਪਏ ਦੀ
ਅੱਛਾ ਮੈਨੂੰ ਪਤਾ ਨੀ ਸੀ ਆਪਾਂ ਬਣਾਉਦੇ ਨਾ ਘਰ ਸਾਂਬਰ ਮਸਾਲਾ ਵੀ ਲੈ ਜਾਵਾਂਗਾ।
ਹਾਂ, ਸਾਂਬਰ ਮਸਾਲੇ ਡੱਬੀ ਲੈ ਆਓ ਦਸ ਰੁਪਏ ਦੀ ਜਦੋ ਤੁਸੀਂ ਤੜਕਾ ਲਗਾਓਗੇ ਨਾ ਜੋ ਤੜਕਾ ਲਗਾਓਗੇ ਤੇ ਉਹ ਸਾਰੀ ਡੱਬੀ ਵਿੱਚ ਪਾਦੋ ਦਸ ਰੁਪਏ ਦਾ ਛੋਟਾ ਪਾਊਚ ਹੋਏਗਾ। ਠੀਕ ਆ ਤੜਕੇ ਦੇ ਵਿੱਚ ਪਾ ਕੇ ਉਹ ਤੜਕਾ ਫਿਰ ਜਿਹੜਾ ਅਸੀਂ ਕੁੱਕਰ ਚ ਮੈਸ਼ ਕੀਤਾ ਸੀ ਨਾ ਓਦੇ ਚ ਪਾ ਦਓ।
ਠੀਕ ਐ ਕਿ ਸਾਂਬਰ ਬਣ ਗਿਆ।
ਹਾਂ, ਸਾਂਬਰ ਤਿਆਰ ਹੋ ਕੇ ਨਈ ਹਜੇ ਹਜੇ ਸਾਂਬਰ ਤਿਆਰ ਨਈ ਹੋਇਆ। ਤੇ ਫੇਰ ਏਦੇ ਵਾਸਤੇ ਸਾਨੂੰ ਇੱਕ ਦਸ ਰੁਪਏ ਦੀ ਇਮਲੀ ਵੀ ਲਿਆਣੀ ਪਏਗੀ।
ਇਮਲੀ ਜੇੜੀ ਖੱਟੀ ਹੁੰਦੀ ਓ ਲੀ।
ਹਾਂ, ਇਮਲੀ ਉਹ ਲੈ ਕੇ ਨਾਂ ਓਨੂੰ ਸੇ ਦੋ ਕੋਸੇ ਪਾਣੀ ਚ। ਫਿਰ ਤੇ ਓਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਨਾ ਚੰਗੀ ਤਰ੍ਹਾਂ ਮੈਸ਼ ਕਰ ਫਿਰ ਉਦੀ ਗਿਟਕਾ ਗੁਟਕਾ ਸਭ ਕੱਢ ਦੋ ਠੀਕ ਐ ਤੇ ਓਦਾ ਸਾਰਾ ਰਸ ਜਿਹੜਾ ਹੈਗਾ ਨਾ ਇਮਲੀ ਦਾ ਸਾਰਾ ਰਸ ਹੈਗਾ ਉਹ ਕੁੱਕਰ ਚ ਪਾ ਦੋ ਜਿਹੜੇ ਅਸੀਂ ਸਾਂਬਰ ਤਿਆਰ ਕੀਤਾ ਉਹਦੇ ਚ ਪਾ ਦੋ ਤੇ ਫਿਰ ਖ ਹਾਂ, ਆਇਆ ਨਾ ਖੱਟਾ-ਖੱਟਾ ਕਹਿੰਦੇ ਮੂੰਹ ਚ ਪਾਣੀ ਆ ਗਿਆ ਹੈ ਠੀਕ ਐ ਫੇਰ ਤੇ ਹੋ ਗਿਆ ਤੁਹਾਡਾ ਸਾਡਾ ਸਾਂਬਰ ਤਿਆਰ ਠੀਕ ਐ ਹੁਣ ਇਡਲੀ ਵੀ ਤੁਸੀਂ ਸਿੱਖਣੀ ਏ।
ਇਡਲੀ ਵੀ ਸਿਖਾਦੋ, ਇਡਲੀ ਤਾਂ ਮੈਂ ਯਾਰ ਬਣਾਵਾਂਗਾ, ਇਡਲੀ ਨੀ ਆਂਦੀ ਮੈਨੂੰ।
ਅੱਛਾ। ਹਾਂ, ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆਂ ਜਦੋਂ ਤੁਸੀਂ ਬਣਾਓਗੇ ਮੈਨੂੰ ਟਾ੍ਈ ਜਰੂਰ ਕਰਵਾਨਾ ਠੀਕ ਐ।
ਠੀਕ ਐ ਮੈਂ ਜ਼ਰੂਰ ਕਰਾਵਾਂਗਾ ਟਰਾਈ ਤੂਹਾਡੇ ਕੋ, ਜ਼ਰੂਰ ਤੁਹਾਨੂੰ ਸਵਾਦ ਵਖਾਵਾਂਗਾ।
ਹਾਂਜੀ, ਅੱਛਾ ਇਡਲੀ, ਇਡਲੀ ਹਾਂ ਇਡਲੀ ਵਾਸ ਤੇ ਤੁਹਾਨੂੰ ਲੈਣੀ ਪਏਗੀ ਅੱਧਾ ਕਿੱਲੋ ਸੂਜੀ
ਅੱਧਾ ਕਿਲੋ ਸੂਜੀ ਠੀਕ ਐ।
ਸੂਜੀ ਲੈ ਲਓ, ਸੂਜੀ ਲਿਆ ਕੇ ਨਾ ਤੁਸੀ ਓਨੂੰ ਛਾਣ ਲੈਣਾ ਕਿਉਂਕਿ ਇਹ ਬਰਸਾਤਾਂ ਦਾ ਮੌਸਮ ਐ। ਕੀੜਾ ਵਗੈਰਾ ਵੀ ਪੈ ਜਾਂਦਾ ਐ ਹਨਾ ਤੇ ਫੇਰ ਜੀ ਤੁਸੀਂ ਸੂਜੀ ਨੂੰ ਨਾ ਮਤਲਬ ਕਿ ਇੱਕ ਡੇਢ ਗਲਾਸ ਪਾਣੀ ਚ ਉਹਨੂੰ ਪਾ ਕੇ ਨਾ ਭਿਗੋ ਦੋ ਜਿਵੇਂ ਓਨੂੰ ਸੇ ਦੋ ਪਾਣੀ ਚ
ਠੀਕ ਪਾਣੀ ਸਿਹਤ ਹੈ।
ਈਉ ਨੇ ਕਰਨਾ ਜਿਵੇਂ ਅਸੀਂ ਓ ਵੇਸਣ ਘੋਲਦੇ ਆ ਨਾ। ਇਵੇੈਂ ਸੂਜੀ ਘੋਲਣੀ ਐ।
ਸੂਜੀ ਵੇਸਣ ਅਲੱਗ ਹੁੰਦਾ ਐ।
ਨਈ-ਨਈ, ਹਾਂ-ਹਾਂ-ਹਾਂ ਵੇਸਨ ਅਲਗ ਹੁੰਦਾ, ਸੂਜੀ ਅਲਗ ਹੁੰਦੀ ਐ।
ਅੱਛਾ, ਮੈਂ ਸੋਚਿਆ ਸੂਜੀ ਵੈਸਨ ਇਕ ਹੁੰਦਾ।
ਹਾਂ ਮੈਨੂੰ ਲੱਗਦਾ ਤੁਸੀਂ ਕੰਮ ਕੀਤਾ ਈ ਨਈ ਹੈਗਾ ਹੈ। ਕੰਮ ਸਿੱਖ ਲਵੋ ਵੋਟੀ ਆਂਣ ਆਲੀ ਤੁਹਾਡੀ।
ਅੱਛਾ- ਅੱਛਾ ਤੁ ਫਿਰ ਤੁਸੀਂ ਤੁਸੀਂ ਹਾਂ ਤੁਸੀਂ ਦੱਸੋ ਰੈਸਪੀ ਤਾਂ ਦੱਸ ਮੈਂ ਸਮਝ ਰਿਹਾ ਤੁਹਾਡੇ ਬਣਾ ਕੇ
ਹਾਂ-ਹਾਂ ਹੋਰ ਕੀ ਭਰਜਾਈ ਨੂੰ ਖਵਾਣਾ ਠੀਕ ਹੈ। ਅੱਛਾ ਸੁਣੋ ਫੇਰ ਜੀ। ਕੀ ਕਰਨਾ ਤੁਸੀਂ ਉਵੇਂ ਉਨਾ ਘੋਲ ਬਣਾਣਾ ਜਿਵੇਂ ਅਸੀਂ ਬੇਸਣ ਦੇ ਪੂੜ ਦਾ ਘੋਲ ਬਣਾਨੇ ਆ ਨਾ ਉਵੇਂ ਘੋਲ ਬਣਾਣਾ ਅਸੀ ਠੀਕ ਹੈ ਫੇਰ ਅਸੀਂ ਸਾਨੂੰ ਉਹਦੇ ਆਸਤੇ ਇੱਕ ਸਾਂਚਾ ਚਾਹੀਦਾ ਏ।
ਸਾਂਚਾ ਸਾਂਚਾ ਮੈਂ ਓਨਲਾਈਨ ਓਡਰ ਕਰਕੇ ਮੰਗ ਲਾਂਗਾ ਐਮਾਜੋਨ ਤੋਂ ਕਿੰਨੇ ਤੱਕ ਦਾ ਆ ਜਾਏਗਾ।
ਇਹ ਤੁਹਾਡਾ ਹੈਗਾ ਡੇਢ ਸੌ ਦੋ ਸੌ ਦੇ ਕਰੀਬ ਆਏਗਾ।
ਅੱਛਾ ਪਿੱਛੇ ਢਾਈ ਸੌ ਆਇਆ ਸੀ ਯ ਯਾਰ ਦੋਸਤ ਨੇ ਮੰਗਾਇਆ ਸੀ।
ਹਾਂ-ਹਾਂ ਇੰਨਾ ਤਾਂ ਹੋੋ ਸਕਤਾ ਮਹਿੰਗਾ ਹੋ ਗਿਆ ਹੋਵੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਰੇਟ ਕਾਫੀ ਹਾਈ ਫਾਈ ਹੈਗੇ ਨੇ ਅੱਛਾ ਫੇਰ ਜੀ। ਤੁਸੀਂ ਕੁੱਕਰ 'ਚ ਥੋੜਾ ਪਾਣੀ ਭਰ ਲਓ ਥੋੜਾ ਜਿਹਾ ਇੱਕ ਗਲਾਸ ਪਾਣੀ ਪਾ ਕੇ ਨਾ ਉਹਦੇ 'ਚ ਸਾਂਚਾ ਰੱਖੋ ਪਹਿਲੇ ਹਾਂਜੀ ਜਿਹੜਾ ਅਸੀਂ ਗੋਲ ਘੋਲਿਆ ਨਾ ਉਹ ਨਾ ਇੱਕ ਬਾਟੀ 'ਚ ਕੱਢ ਲਓ ਇੱਕ ਬਾਟੀ 'ਚ ਕੱਢ ਕੇ ਨਾ ਤੇ ਇੱਕ ਤੁਹਾਨੂੰ ਬਾਜ਼ਾਰੋਂ ਇਨੂੰ ਲੈਣਾ ਪਏਗਾ।
ਇਨੋ ਨਾਲ ਕੀ ਹੁੰਦਾ ਵੈਹੇ
ਇਨੋ ਨਾਲ ਨਾ ਫਲਫ਼ੀ-ਫਲਫ਼ੀ ਬਣਨਗੀਆਂ ਤੁਹਾਡੀ ਇਡਲੀ ਹੈ ਨਾ ਜਿਹੜੀ ਉਹ ਬੜੀ ਸੋਫਟ ਬਣਨਗੀਆਂ ਜਿਵੇਂ ਢੋਕਲਾ ਹੁੰਦਾ ਨਾ ਜਿਵੇਂ ਟੋਕਲਾ ਹੁੰਦਾ ਹੈ ਫਲਫੀ- ਫਲਫੀ ਟੋਕਲਾ ਹੁੰਦਾ ਵੇ। ਤੇ ਉਵੇਂ ਹੀ ਇਹ ਸਾਡੀ ਫਲੱਫ਼ੀ- ਫਲਫੀ ਬਣਨਗੀਆਂ ਇਡਲੀਆਂ ਦੇਖੋ ਜੇ ਤ ਤੁਸੀਂ ਇਡਲੀਆ ਨ ਬਣਾਓਗੇ ਨਾ ਤਾਂ ਐਂ ਲਗੇਗਾ ਆਟਾ ਖਾਂਦੇ ਪਏ ਆਂ। ਮੈਦਾ ਐਵੇਂ ਠੀਕ ਹੈ ਜੇ ਅਸੀਂ ਇਹਦੇ 'ਚ ਇਹ ਇੱਕ ਬਾਟੀ 'ਚ ਜਿਹੜਾ ਅਸੀਂ ਘੋਲ ਮੈਂ ਨਾ ਉਹਨੂੰ ਘੋਲ ਨੂੰ ਨਾ ਅਲਗ ਅਸੀਂ ਬਾਟੀ 'ਚ ਕੱਢ ਲਾਂਗੇ। ਬਾਟੀ 'ਚ ਕੱਢ ਕੇ ਫੇਰ ਜੀ ਅਸੀਂ ਉਹਦੇ 'ਚ ਨਾ ਅੱਧਾ ਪੈਕੇਟ ਇਨੋ ਪਾ ਦਾਂਗੀ। ਉਹ ਇਨੋ ਪਾਂਦੇ ਹੀ ਨਾ ਉਹ ਫਟਾਫਟ ਫੁਲਨੀ ਸ਼ੁਰੂ ਹੋ ਜਾਏਗੀ।
ਪੂਰਾ ਨਹੀਂ ਪਾ ਸਕਦੇ।
ਹਾਂਜੀ ਪੂਰਾ ਬਹੁਤ - ਬਹੁਤ ਜ਼ਿਆਦਾ ਸੋਫਟ ਹੋ ਜਾ ਬਹੁਤ ਜ਼ਿਆਦਾ ਉਹ ਪੂਰਾ ਨਹੀ ਸਿਰਫ ਅੱਧਾ ਪੈਕੇਟ ਅੱਧਾ ਪੈਕੇਟ ਪਾਉਣਾ ਤੇ ਫ਼ਿਰ ਫਟਾਫਟ ਅਸੀਂ ਸਾਂਚੇ 'ਚ ਨਾ ਉਹਨੂੰ ਫਟਾ ਇੱਕ ਚਮਚਾ ਤਾਂ ਸਾਂਝੇ 'ਚ ਪਾ ਦੇਣਾ ਵ ਸਾਰਾ ਪਾ ਕੇ ਫੇਰ ਅਸੀਂ ਇਹਨੂੰ ਕੁੱਕਰ ਬੰਦ ਕਰ ਦੇਣਾ ਉੱਤੋਂ ਸੀਟੀ ਲਾ ਦੇਣੀ।
ਠੀਕ ਏ ਫੇਰ ਉਹਨੂੰ ਜਦ ਤੱਕ ਸੀਟੀ ਨੀ ਆਂਦੀ ਪਕਾਉਂਦੇ ਰੋ ਨਾ।
ਸਿਟੀ ਲਾਂ ਦੇਣੀ ਕੂਕਰ ਦੀ
ਅੱਛਾ ਸੀਟੀ ਮਤਲਬ ਓ ਕੇ
ਮਤਲਬ ਜਿਹੜੀ ਉੱਪਰ ਦੀ ਸੀਟੀ ਨਹੀਂ ਹੁੰਦੀ।
ਹਾਂ- ਹਾਂ- ਹਾਂ
ਉੱਪਰ ਸਿਟੀ 'ਚ ਦੇਣੀ ਹੈ ਉਤਾਰ ਦੇਣੀ ਹੈ ਤੇ ਉਹਦੀ ਉਹਦੀ ਹਵਾ ਬਾਹਰ ਨਿਕਲੇਗੀ। ਸਾਰੀ ਠੀਕ ਹੈ ਨਾ
ਸਾਡੀ ਜਹੀ ਪਾ ਪੈ ਬਾਹਰ ਨਿਕਲ ਜਾਦੀ
ਸਾਰੇ ਉਹਦੀ ਪਾਪ ਅਸੀਂ ਬਾਹਰ ਕੱਢਣੀ ਹੈ
ਜਿਵੇਂ ਮੋਮੋਸ ਹੁੰਦੇ ਨੇ ਮੋਮਸ
ਹਾਂ ਆਹ ਮੋਮਜ਼ ਹੀ ਪਾਫ ਹਾਂ ਮੋਮੋਸ ਸਟੀਮ ਹੁੰਦੇ ਨਾ ਤੇ ਇਹ ਵੀ ਸਮਝ ਇੱਕ ਤਰ੍ਹਾਂ ਦੇ ਸਟੀਮ ਹੁੰਦੇ ਨੇ ਐ। ਤੇ ਇਹਨੂੰ ਇਹਨੂੰ ਕਮ ਸੇ ਕਮ ਪੰਦਰਾਂ ਵੀਹ ਮਿੰਟ ਇਹਨੂੰ ਕੁੱਕਰ 'ਚ ਰੱਖਣੀ ਹੈ। ਤੇ ਪੰਦਰਾਂ ਮਿੰਟ ਬਾਅਦ ਇਹਨੂੰ ਵੇਖਣਾ ਫ਼ਿਰ ਇਹਨੂੰ ਕਿਵੇਂ ਚੈੱਕ ਕਰਨਾ ਵੀ ਪੱਕ ਗਈ ਏ ਸਾਨੂੰ ਇੱਕ ਚਾਕੂ ਲਾਣਾ ਪਏਗਾ। ਚਾਕੂ ਲੈ ਕੇ ਨਾ ਉਹ- ਉਹ ਜਿਹੜਾ ਹੈ ਨਾ ਉਹ ਇਡਲੀਆ ਉਹਦੇ 'ਚ ਭਿਗਾਉਣਾ ਪਏਗਾ ਜੇ ਉਹਦੀ ਨੋਕ- ਨੋਕ ਨੂੰ ਨਾ ਵਿੱਚ ਦੇਣਾ ਪਏਗਾ ਨਾ। ਜੇ ਤੇ ਨੋਕ ਬਿਲਕੁਲ ਸਾਫ਼ ਹੈਗੀ ਹੈ ਤੇ ਲੋ ਇਡਲੀ ਪੱਕ ਗਈ ਸਾਡੀ
ਅੱਛਾ ਕਈ ਵਾਰੀ ਇਡਲੀ ਸਖ਼ਤ ਹੋ ਜਾਂਦੀ ਨਾ ਮੰਨ ਲਓ ਬਈ ਟੈਟ ਹੁੰਦੀ ਇਡਲੀ ਉਹ ਫਿਰ ਤਾਂਲ ਫਿਰ ਇਡਲੀ ਵੀ ਬੰਨੀ ਨੀ ਹੈਗੀ
ਜਦੋਂ ਅਸੀਂ ਉਹਦੇ ਚ ਇਨੋ ਨੀ ਪਾਵਾਂਗੇ ਸਾਨੂੰ ਇਹਨੂੰ
ਅੱਛਾ ਇਹ ਪਿਓ ਪੋਲੀ ਪੋਲੀ ਹੋ ਗਈ ਸਮਜ ਲੋ ਪਾਈ ਹੈ ਹਨਾ।
ਹਾਂਜੀ
ਪੋਲੀ ਪੋਲੀ ਹੋਦੀ ਨਾ ਪਫ਼ੀ ਜਿਵੇਂ ਤੁਸੀਂ ਕਹਿ ਰਹੇ ਸੀ
ਬਹੁਤ ਜਦੋਂ ਤੁਸੀਂ ਚਾਕੂ ਮਾਰ ਕੇ ਵੇਖਾਂਗੇ ਨਾਓ ਟੈਸ ਮਤਲਬ ਮਤਲਬ ਕਿ ਉਹਨ ਚੈੱਕ ਕਰਨ ਵਾਸਤੇ ਅਸੀਂ ਉਹਦੇ ਚਾਕੂ ਮਾਰਾਂਗੇ ਜੇ ਚਾਕੂ ਦੇ ਨਾਲ ਬਿਲਕੁਲ ਚਾਕੂ ਲਿਬੜੇ ਲਿਬੜੇ ਲੱਗੇਿਆ ਨਾ ਸਮਝ ਲਓ ਕੱਚੀ ਉਹ ਪੱਕੀ ਨਹੀਂ ਹੈਗੀ ਉਹ ਠੀਕ ਹੈ ਜੇ ਹਾਂ ਜੇ ਚਾਕੂ ਬਿਲਕੁਲ ਸਾਫ਼ ਸੁਥਰਾ ਬਾਹਰ ਆਇਆ ਨਾ ਉਹਦੀ ਨੋਕ ਮਾਰਾਂਗੇ ਨਾ ਤੇ ਸਮਜੋ ਪੱਕ ਗਏ ਫੇਰ ਤੁਸੀਂ ਇਹਨੂੰ ਉਤਾਰ ਲਓ ਸਾਂਚੇ ਤੇ ਪਾਉਣ ਤੋਂ ਪਹਿਲੇ ਪਤਾ ਕੀ ਕਰਨਾ ਤੁਸੀਂ ਸਾਂਚੇ ਤੇ ਪਾਉਣ ਤੋਂ ਪਹਿਲੇ ਇੱਡਲੀਆ ਤੁਹਾਨੂੰ ਤੇਲ ਲਗਾਉਣਾ ਪਏਗਾ ਤਾਂ ਕਿ ਉਹ ਚਿਪਕਣ ਨਾ
ਚਿਪਕੇ ਨਾ ਚਿਪਕੇ ਨਾ ਤੇਲ ਲਗਾਉਣਾ ਤਾਂ ਬੜਾ ਜ਼ਰੂਰੀ ਹੈਗਾ ਮੰਨ ਲਓ ਉਹਦੇ ਚਿਪ ਗਈ ਨਾ ਫਿਰ ਸਾਂਚਾ ਖ਼ਰਾਬ ਹੋ ਜਾਂਦਾ ਤੇ ਡਬਲ ਡਬਲ ਮਿਹਨਤ ਹੋ ਜਗੀ
ਹਾਂ ਅੱਛਾ ਜੀ ਮੰਨ ਲਓ ਤੁਸੀਂ ਇੰਡੀਆ ਸਾਮ ਤੁਹਾਡਾ ਤਿਆਰ ਹੋ ਗਿਆ ਠੀਕ ਹ ਤੁਸੀਂ ਖਾ ਲਿਆ ਵੀ ਉਸਦੇ ਬਾਵਜੂਦ ਤੁਹਾਡੇ ਇਡਲੀਆਂ ਬਾਅਦ ਚ ਗਈਆਂ ਨੇ ਇਡਲੀ ਕਈ ਵਾਰੀ ਵੱਧ ਹੀ ਜਾਂਦੀ ਹੈ ਨਾ ਤੇ ਫਰ ਤੁਸੀਂ ਉਹਨੂੰ ਤੜਕਾ ਲਗਾ ਕੇ ਖਾ ਸਕਦੇ ਹੋ
ਤੜਕਾ ਲਗਾ ਕੇ ਖਾ ਸਕਦਾ ਮੈਂ ਰੈਸਪੀ ਦੇਖੀ ਸੀਗੀ ਮੈਂ ਮੈਨੂੰ ਵਧੀਆ ਲੱਗਦੀ ਰੈਸਪੀ
ਹਾਂ ਤੇ ਤੜਕ ਹਾਂ ਠੀਕ ਹੈ ਨਾ ਪਿਆਜ ਟਮਾਟਰ ਪਾਓ ਪਿਆਜ਼ ਟਮਾਟਰ ਪਾਓ ਸਿਰਕਾ ਪਾਓ ਤੁਸੀਂ ਠੀਕ ਹੈ
ਚਲੋ ਫੇਰ ਮੈਂ ਵੇਖਾਂ ਬਣਾ ਕੇ ਵੇਖਣਾ ਮੈਂ
ਹਾਂ ਸਿਰਕਾ ਸੁਰਕਾ ਪਾਓ ਤੇ ਫੇਰ ਮਜ਼ੇ ਨਾਲ ਖਾਓ ਤੁਸੀਂ ਸ਼ਿਮਲਾ ਮਰਚ ਵੀ ਪਾਓ ਹਾਂ ਚਲੋ ਫਿਰ ਕਰਦੇ ਆ ਹੈਂ ਠੀਕ